ਸਤਿ ਸ੍ਰੀ ਅਕਾਲ ਪਿਆਰਓ
ਬਾਹ ਵਧ ਧਆ
ਕੀ ਗੱਲ ਦਰਸ਼ਨ ਨੀ ਹੁਣਦੇ ਤੁਹਾਡੇ
ਦਰਸ਼ਨ ਭਾਈ ਸਾਹਿਬ ਬਾਹਰ ਧੋਪੀ ਆਨੀ ਹੁੰਦੀ ਹੈ ਗਰਮੀ ਬਹੁਤ ਹੋ ਦੀ ਹੈ ਉਹ ਫਿਰ ਥੋੜ੍ਹਾ ਘੱਟ ਵੱਧ ਹੀ ਨਿਕਲੀ ਦਾ ਬਾਹਰ
ਹਾਂਜੀ ਹਾਂਜੀ ਜਿੰਨਾ ਅੰਦਰ ਰਹੋ ਠੀਕ ਹੈ ਹਾਂਜੀ
ਸੁਣਾਓ
ਬਹੁਤ ਵਧੀਆਂ ਥੋੜ੍ਹਾ ਬਹੁਤ ਘੁੰਮ ਫਿਰ ਲਈ ਦਾ ਘਰ ਬਿਹਾ ਨਹੀ ਜਾਂਦਾ ਇੰਨਾ ਟੈਮ
ਹਾਂ ਨਹੀਂ ਇਹ ਤੇ ਹੈ ਹੀ ਹੈ ਬਿਲਕੁਲ
ਹਾਂ
ਆਓ ਕਿਸੇ ਦਿਨ ਘਰ ਆ ਜਾਓ ਐ ਉੱਧਰ ਆ ਜਾਊ
ਕੋਈ ਨੀ ਜਰੂਰ ਲਾਵਾਂਗੇ ਚੱਕਰ ਜ਼ਰੂਰ ਲਾਵਾਂਗੇ
ਹਮ
ਹੋਰ ਪੰਜਾਬ ਛੱਡ ਗਏ ਦੇ ਸੀ ਪਤਾ ਲੱਗਾ।
ਹਾਂ ਗਏ ਸੀ ਤੇ ਠੀਕ ਹੈ ਕਰ ਆਏ ਆ ਜੋ ਕਰਨ ਗਏ ਸੀ। ਆ ਕਾਰੋਬਾਰ ਦੇ ਸਿਲਸਿਲੇ ਵਿੱਚ ਗਏ ਸੀ ਜਰਾ
ਆਹ ਚਲੋ ਵਧੀਆ ਪੰਜਾਬ ਸਾਈਡ ਗੁਰੂ ਘਰ ਵੀ ਬੜੇ ਹੈਗੇ ਨੇ ਬੜੇ ਵਧੀਆ ਬਣੇ ਦੇ ਉੱਥੇ ਨੀ ਕਦੇ ਚੱਕਰ ਲੱਗਦਾ ਉੱਥੇ
ਨਹੀਂ ਨਹੀਂ ਜਾਈ ਦੇ
ਹਮ
ਜਿਹੜਾ ਆਪਣਾ ਮੇਨ ਸਥਾਨ ਹੈ ਉੱਥੇ ਵੀ ਚਾਹੀਦਾ ਹੈ ਦਰਬਾਰ ਸਾਹਿਬ
ਸਾਡਾ ਮੇਨ ਹੈਗਾ ਨਾ ਜੀ
ਹੂੰ ਬਿਲਕੁਲ ਬਿਲਕੁਲ ਤੇ। ਐਤਕੀ ਤੇ ਲਗਾਤਾਰ ਹੀ ਚੱਕਰ ਲੱਗ ਗਏ ਨੇ ਦੋ ਤਿੰਨ ਉੱਥੇ।
ਚਲੋ ਚੰਗੀ ਗੱਲ ਹੈ। ਜੀ ਵਧੀਆ ਗੁਰੂ ਘਰ ਜਾਣਾ ਚਾਹੀਦਾ।
ਨਾਲੇ ਪੁੰਨ ਨਾਲੇ ਫਲੀਆਂ।
ਹਾਂਜੀ ਹਾਂਜੀ ਇਸ ਤੇ ਬੜੀ ਵਧੀਆ। ਗੱਲ ਹੈ ਦਰਬਾਰ ਸਾਹਿਬ ਦੇ ਨਾਲ ਹੋਰ ਅਸਥਾਨ ਵੀ ਹੈਗੇ ਨੇ ਕਾਫ਼ੀ।
ਬਹੁਤ ਬਹੁਤ ਸ਼ਹੀਦਾਂ ਦਾ ਸਥਾਨ ਹੈ ਬਾਬਾ ਦੀਪ ਸਿੰਘ ਜੀ ਦਾ ਅਥਾਨ ਹੈ। ਹੋਰ ਕਈ ਆ ਨੇ। ਤਰਨ ਤਾਰਨ ਸਾਹਿਬ ਥੋੜਾ ਉਰੇ ਵੇ।
ਹਾਂਜੀ ਹਾਂਜੀ। ਹਾਂ ਤਰਨਤਾਰਨ ਸਾਹਿਬ ਦਾ ਜਿਹੜਾ ਸਰੋਵਰ ਹੈ ਉਹ। ਬਹੁਤ ਵੱਡਾ ਮੈਂ ਸੁਣਿਆ ਦਰਸ਼ਨ ਮੈਂ ਨੀ ਕੀਤੇ ਵੈਸੇ।
ਹੂੰ ਨਹੀਂ ਮੈਂ ਅਸੀਂ ਤੇ ਗਈ ਹਾਂ ਤਿੰਨ ਚਾਰ ਵਾਰੀ।
ਅੱਛਾ ਜੀ।
ਹਾਂ ਪਰ ਹੁਣ ਹੁਣ ਹਾਂ ਹੁਣ ਥੋੜ੍ਹਾ ਲੰਬਾ। ਟਾਈਮ ਹੋ ਗਿਆ। ਦਰਬਾਰ ਸਾਹਿਬ ਜਾਈਦਾ
ਹਾਂ ਦਰਬਾਰ ਸਾਹਿਬ ਤੇ ਬੜੀ ਕਿਰਪਾ ਹੈ ਜੀ ਗੁਰੂ ਰਾਮਦਾਸ ਜੀ ਦੀ।
ਬਿਲਕੁਲ।
ਹਾਂਜੀ ਹਾਂਜੀ ਦਰਬਾਰ ਸਾਹਿਬ। ਸਾਹਿਬ ਦਾ। ਜਦੋਂ ਵੇਖੀ ਦਾ ਨਾ ਲੰਗਰ ਦਾ ਸਿਸਟਮ।
ਹੂੰ।
ਬਹੁਤ ਹੀ ਮੇਰੇ ਹਿਸਾਬ ਨਾਲ ਲੱਖ ਡੇਢ ਲੱਖ ਬੰਦਾ ਰੋਜ਼ ਪ੍ਰਸ਼ਾਦਾ ਛਕ ਜਾਂਦਾ ਉੱਥੇ।
ਹੂੰ ਬਿਲਕੁਲ। ਇਹ ਜੀ ਵੇਖੋ ਪੂਰਨ। ਗੁਰੂਆਂ ਦੀ ਕਮਾਈ ਹੈ।
ਹਾਂਜੀ ਹਾਂਜੀ।
ਪੂਰਨ ਗੁਰੂਆਂ ਦੀ ਕਮਾਈ ਹੈ।
ਹਾਂਜੀ। ਘਟਦਾ ਨੀ ਉੱਥੇ। ਆਪਣਾ ਪ੍ਰਸ਼ਾਦਾ।
ਹਾਂ ਇੱਕ ਫ ਖ਼ੀਰ। ਇੱਕ ਫ਼ਕੀਰ ਰੋਜ਼ ਜਾਂਦਾ ਸੀ ਬੰਦਗੀ। ਕਰਨ।
ਅੱਛਾ ਜੀ।
ਤੇ ਰਸਤੇ ਦੇ ਵਿੱਚ ਇੱਕ ਬੱਕਰੀ ਚਾਰਨ ਵਾਲਾ ਅਯਾਲੀ। ਉਹ ਰੋਜ਼ ਉਹ ਰੋਜ਼ ਬੱਕਰੀ ਚਾਰਨ ਵਾਲਾ ਅਯਾਲੀ
ਆਵਾਜ਼ ਘੱਟ ਆ ਰਹੀ ਐ।
ਹੁਣ ਆਈਏ?
ਹਾ ਹੁਣ ਠੀਕ ਹੈ, ਹਾਂ।
ਇਹ ਇੱਕ ਦਿਨ ਬੱਕਰੀ ਚਾਰਨ ਆਲਾ ਅਯਾਲੀ ਐ ਨਾ ਜਿਹੜਾ ਉਹਦੇ ਮਨ ਵਿੱਚ ਆਇਆ ਵੀ ਇਹ ਫ਼ਕੀਰ ਕੋਈ ਖੁਦਾ ਦਾ ਬੰਦਾ ਹੈ ਤੇ ਇਹਨੂੰ ਮਿਲਣਾ ਚਾਹੀਦਾ। ਅੱਗੇ ਵੱਧ ਕੇ ਉਹਨੇ ਦੁਆ ਸਲਾਮ ਕੀਤੀ। ਫ਼ਕੀਰ ਨੂੰ ਪੁੱਛਿਆ ਹਾਂ ਬਾਈ ਕੌਣ ਏ? ਕਿਸ ਤਰ੍ਹਾਂ? ਅਯਾਲੀ ਕਹਿੰਦਾ ਕਿ ਮੈਂ ਅਯਾਲੀ ਹਾਂ। ਬੱਕਰੀਆਂ ਚਾਰਨਾ ਤੇ ਤੁਹਾਡੀ ਖੁਦਾ ਤੱਕ ਪਹੁੰਚ ਹੈ? ਫ਼ਕੀਰ ਕਹਿੰਦਾ ਹਾਂ ਬਾਈ ਮੈਂ ਬੰਦਗੀ ਜੁੜਨਾ ਤੇ ਮੈਨੂੰ ਆਵਾਜ਼ ਆਉਂਦੀ ਏ ਤੇ ਮੇਰੀ ਹੈ ਖੁਦਾ ਤੱਕ ਪਹੁੰਚ। ਅਯਾਲੀ ਕਹਿੰਦਾ ਫਿਰ ਇੱਕ ਕੰਮ ਕਰਨਾ। ਖੁਦਾ ਨੂੰ ਕਹਿਣਾ ਮੈਨ ਬਣਾ ਕੇ ਭੁੱਲ ਤੇ ਨਹੀਂ ਗਿਆ। ਬਾਈ ਮੈਨੂੰ ਖਾਣ ਵਾਸਤੇ ਅੰਨ-ਪਾਣੀ ਵੀ ਨੀ ਪਰ ਤੇ ਬਈ, ਮੇਰੀ ਐ ਬੇਨਤੀ ਖੁਦਾ ਨੂੰ ਕਰਨਾ ਉਹ ਫ਼ਕੀਰ ਜੁੜਿਆ ਫਿਰ ਬੰਦਗੀ ਵਿੱਚ ਤੇ ਖੁਦਾ ਨੂੰ ਕਹਿੰਦਾ ਜੀ ਇੱਕ ਇੱਕ ਗਰੀਬੜੇ ਜਿਹੇ ਦੀ ਇੱਕ ਬੇਨਤੀ ਆਈ ਹੈ। ਖੁਦਾ ਕਹਿੰਦਾ ਦੱਸ ਉਹਨੇ ਦੱਸਿਆ ਇਹ ਫਲਾਣੇ ਨਾਂ ਦਾ ਅਯਾਲੀ ਹੈ ਬੱਕਰੀਆਂ ਚਾਰਨ ਵਾਲਾ ਤੇ ਉਹਨੇ ਇਹ ਬੇਨਤੀ ਕੀਤੀ ਵੀ ਮੈਨੂੰ ਲਿਆ
ਹੈਲੋ
ਕੋ ਗੱਲ
ਆਵਾਜ਼ ਕਟਦੀ ਘੱਟ ਆ ਗਈ ਹਹੋ
ਇੱਕ ਮਿੰਟ ਆਵਾਜ਼ ਘੱ ਮੇਰੇ ਮੋਬਾਇਲ ਮ ਪਰੇ ਰੱਖ ਦੇਨਾ ਮੈਨੂੰ ਲੱਗਦਾ ਮਾਈਕ ਮੇਰੇ ਮੋਬਾਇਲ ਦਾ ਕੰਮ ਕਰ ਰਿਹਾ ਤੇ ਮੈਂ ਉਹ ਕੰਨਾਂ ਵਿੱਚੋਂ ਉਹ ਲਾਏ ਦੇ ਨੇ ਉਹ ਹੈਡਫੋਨ ਹੈਨਾ ਹਾਂ ਉਹ ਫੇਰ ਅੱਗੋਂ ਖੁਦਾ ਦੀ ਆਵਾਜ਼ ਆਈ ਬਈ ਫ਼ਕੀਰ ਸਾਈ, ਇਸ ਤਰ੍ਹਾਂ ਵੇ ਬਈ ਉਹ ਜਿਹੜੇ ਬੰਦੇ ਦਾ ਤੁਸੀਂ ਨਾਂ ਲੈ ਰਹੇ ਹੋ ਨਾ। ਉਹ ਬੰਦੇ ਦੀ ਉਮਰ ਬੜੀ ਲੰਬੀ ਹੈ ਪਰ ਉਹਦੇ ਕਰਮਾਂ ਦੇ ਵਿੱਚ ਰਿਜਕ ਬੜਾ ਥੋੜ੍ਹਾ ਹੈ। ਤੇ ਮੈਂ ਉਹਨੂੰ ਡਿਵਾਈਡ ਕਰ ਇਹ ਦੇ ਰਿਹਾ ਤਾਂ ਕਿ ਉਹਦੀ ਸਾਰੀ ਉਮਰ ਲੰਘ ਜਾਵੇ।
ਵਾਹ ਬਈ ਵਾਹ-
ਬੜੇ ਰਿਜਕ ਨਾਲ ਉਹ ਫੇਰ ਫ਼ਕੀਰ ਉਸੇ ਤਰ੍ਹਾਂ ਆ ਕੇ ਉਹਨੂੰ ਦੱਸ ਦਿੱਤਾ ਅਯਾਲੀ ਨੂੰ ਬੱਕਰੀ ਚਾਰਨ ਆਲੇ ਨੇ ਤੇਰੀ ਉਮਰ ਲੰਬੀ ਹੈ ਪਰ ਤੇਰੇ ਰਿਜਕ ਬੜਾ ਘੱਟ ਏ ਤੇ ਉਹ ਅੱਗੋਂ ਸਿਆਣਾ ਸੀ ਫਕੀਰ, ਉਹ ਅਯਾਲੀ ਕਹਿੰਦਾ ਤੁਸੀਂ ਨਾ ਹੁਣ ਖੁਦਾ ਨੂੰ ਕਹਿਣਾ, ਕੋਈ ਗੱਲ ਨਹੀਂ ਮੈਨੂੰ ਇੱਕ ਵਾਰੀ ਪੇਟ ਭਰ ਦੇ ਦਿਓ। ਉਸ ਤੋਂ ਬਾਅਦ ਫਿਰ ਕਾਫ਼ੀ ਲੰਬੇ ਟਾਈਮ ਬਾਅਦ ਦੇਣਾ ਕੋਈ ਗੱਲ ਨੀ ਬਈ ਦੋ-ਤਿੰਨ ਵਾਰੀ ਦਾ ਮੈਨੂੰ ਕੱਠਾ ਦੇ ਦਿਓ ਮੈਂ ਇੱਕ ਵਾਰੀ ਰੱਜ ਜਾਵਾਂ। ਫ਼ਕੀਰ ਨੇ ਐਵੇਂ ਹੀ ਕਿਹਾ ਖੁਦਾ ਨੂੰ। ਖੁਦਾ ਨੇ ਅੱਗੋਂ ਫਿਰ ਮਿਹਰ ਕੀਤੀ, ਤੇ ਉਨੂੰ ਇਕੱਠੇ ਤਿੰਨ-ਚਾਰ-ਪੰਜ ਪ੍ਰਸ਼ਾਦੇ ਆ ਗਏ ਉਹਦੇ ਕੋਲ। ਜਦੋਂ ਪੰਜ ਪ੍ਰਸ਼ਾਦੇ ਆਏ, ਉਹਨੇ ਉਹਦੀ ਭੁੱਖ ਸੀ ਤਿੰਨ ਦੀ, ਉਹਨੇ ਕੀ ਕੀਤਾ ਦੋ ਪ੍ਰਸ਼ਾਦੇ ਨਾ, ਫ਼ਕੀਰਾਂ ਨੂੰ ਛਕਾ ਦਿੱਤੇ ਦੂਜਿਆਂ ਨੂੰ, ਆਪ ਨਾ ਛੱਕੇ ਤੇ ਇਹ ਸਿਲਸਿਲਾ ਇਹ ਥੋੜੇ ਚਿਰ ਬਾਅਦ ਉਹ ਫ਼ਕੀਰ ਮਤਲਬ ਹੁਣ ਥੋੜ੍ਹਾ ਜਿਹਾ ਸਸਪੈਂਸ ਆ ਗਿਆ, ਕੁੱਝ ਸਮੇਂ ਬਾਅਦ ਫ਼ਕੀਰ ਉੱਧਰੋਂ ਨਿਕਲਿਆ ਨਾ ਤੇ, ਉੱਥੇ ਇੱਕ ਬੜਾ ਵੱਡਾ ਲੰਗਰ ਲੱਗੇ ਆ ਸੀ। ਉਹ ਬੜਾ ਹੈਰਾਨ ਹੋਇਆ ਫਕੀਰ ਵੀ, ਐਸਾ ਕਿਹੜਾ ਮਹਾਂਪੁਰਖ ਫ਼ਕੀਰ ਜੰਮ ਗਿਆ ਹੈ। ਭਾਈਜੀ ਦੀਆਂ ਇਤੀਆਂ ਬਰਕਤਾਂ। ਵ ਇਤਨੀ ਭੀੜ ਇਤਨ ਭੰਡਾਰੇ।
ਆਹ ਹਾਂ ਹਾਂ
ਤੇ ਉਹ ਵਿੱਚ ਹੋ ਕੇ ਵੇਖਦਾ ਤੇ ਹੈਰਾਨ ਰਹਿ ਜਾਂਦਾ ਫ਼ਕੀਰ, ਕੁਰਸੀ ਤੇ ਉਹੀ ਆਲੀ ਬੈਠਿਆ ਹੁੰਦਾ, ਔਰ ਲੰਗਰ ਚਲਵਾ ਰਿਹਾ ਹੁੰਦਾ ਹੈ।
ਆਹ ਹਾਂ ਹਾਂ ਹਾਂ।
ਤੇ ਤੂੰ ਬੜਾ ਹੈਰਾਨ ਹੁੰਦਾ, ਜਾ ਕੇ ਪੁੱਛਦਾ ਫ਼ਕੀਰ ਉਹਨੂੰ, ਬਈਆ ਕੀ ਚੱਕਰ ਏ, ਇਹ ਅਲੀ ਕਹਿੰਦਾ ਤੂੰ ਆਪਣੇ ਖੁਦਾ ਨੂੰ ਪੁੱਛ ਜਾ ਕੇ, ਉਹ ਤੈਨੂੰ ਦੱਸੀ ਇਹ ਅਲੀ ਫਕੀਰ ਫਿਰ ਜੁੜਦਾ ਖੁਦਾ ਦੇ। ਚਰਨਾਂ ਵਿੱਚ ਤੇ ਖੁਦਾ ਨੂੰ ਫਿਰ ਜਿਹੜੇ ਆਵਾਜ਼ ਆਉਂਦੀ ਹੈ। ਪੁੱਛਦਾ ਕਹਿੰਦਾ ਵੀ ਤੂੰ ਤੇ ਕਹਿੰਦਾ ਵਾ, ਉਹਦੀ ਉਮਰ ਬੜੀ ਘੱਟ ਏ, ਉਹ ਉਹਹਦੇ ਰਿਜਕ ਬੜਾ ਘੱਟ ਏ ਤੇ ਉਹ ਤੇ ਆਪ ਤੇ ਕੇ ਖਾਣਾ, ਉਹਨੇ ਉਹ ਤੇ ਲੱਖਾਂ ਨੂੰ ਖਵਾਉਦਾ ਪਿਆ। ਕੀ ਚੱਕਰ ਏ। ਉਹ ਖੁਦਾ ਦੀ ਅੱਗੋਂ ਆਵਾਜ਼ ਆਈ, ਬਈ ਉਹਨੇ ਧਰਮ ਗ੍ਰੰਥ ਪੜ੍ਹੇ ਨੇ, ਤੇ ਉਹਨਾਂ ਤੇ ਚੱਲ ਪਿਆ ਉਹ, ਹਕੀਰਦਾ ਮਤਲਬ ਕਿਸ ਤਰ੍ਹਾਂ ਕੀ ਮਤਲਬ ਕਿਸ ਤਰ੍ਹਾਂ ਮੈਨੂੰ ਸਮਝ ਨਹੀਂ ਆਈ, ਤੇ ਖੁਦਾ ਕਹਿੰਦਾ ਵੀ ਧਰਮ ਗ੍ਰੰਥ ਥਾਂ ਵਿੱਚ ਲਿਖੇ ਹੈ, ਤੇ ਬਾਈ ਜੇ ਇਹ ਬੰਦੇ ਤੂੰ ਇੱਥੇ ਜੋ ਕਰ ਰਹੇ ਨਾ ਧਰਤੀ ਤੇ, ਜੇ ਤੂੰ ਇੱਥੇ ਹੀ ਫਲ ਲੈਣਾ, ਹੈ ਤੇ ਤੈਨੂੰ ਅਹ ਮੈਂ ਵਿਸਰ ਗਿਆ ਪਤਾ ਨੀ ਚੌਦਾਂ ਗੁਣਾ, ਜਾਂ ਦਸ ਗੁਣਾ ਤੇ ਜੇ ਤੂੰ ਉੱਤੇ ਲਏਗਾ ਦਰਗਾਹ ਵਿੱਚ ਮੇਰੇ ਕੋਲ ਆ ਕੇ, ਤਾਂ ਤੈਨੂੰ ਸੱਤਰ ਗੁਣਾ ਮਿਲੇਗਾ। ਉਹਦਾ
ਆਹ ਹੋ ਹੋ
ਤੇ ਉਹ ਇਹ ਆਲੀ ਸਮਝਦਾਰ ਏ, ਉਹ ਆਦਾ ਮੈਨੂੰ ਤੇ ਇੱਥੇ ਚਾਹੀਦਾ, ਮੇਰਾ ਇੱਥੇ ਤੇ ਕੰਮ ਚੱਲੇ ਅੱਗੇ ਤੇ ਵੇਖ ਲਾਂਗੇ ਜੋ ਹੋਇਆ। ਤੇ ਉਹ ਇੱਥੇ ਹੀ ਦੋ ਪ੍ਰਸ਼ਾਦੇ ਦਿੰਦਾ ਦਸ ਗੁਣਾ ਹੋ ਜਾਂਦੇ ਨੇ, ਤੇ ਉਹ ਦੋ ਦੇ ਵੀਹ ਹੋ ਗਏ। ਤੇ ਫੇਰ ਉਹਨੂੰ ਤਿੰਨ ਦੀ ਭੁੱਖ ਲੱਗੀ, ਬੱਚੇ ਸਤਾਰਾਂ ਉਹ ਸਤਾਰਾਂ ਫੇਰ ਉਹਹਨੇ ਛਕਾ ਦਿੱਤੇ, ਤੇ ਸਤਾਰਾਂ ਦਾ ਵੀਹ ਗੁਣਾਤ ਦਸ ਗੁਣਾ ਕਿਤਨਾ ਹੋ ਗਿਆ? ਇੱਕ ਸੌ ਸੱਤਰ। ਅਤੇ ਉਹ ਕੁ 'ਚ ਦੇਣਾ ਹੈ ਜੀ ਲੱਕ ਲੱਖਾਂ, ਕਰੋੰੜਾਂ ਪ੍ਰਸ਼ਾਦੇ ਹੋ ਗਏ।
ਆਹ ਹਾਂ ਹਾਂ ਹਾਂ ਵਾਹ ਵਾਹ
ਉਹਦਾ ਬਾਈ ਲੰਗਰ ਚੱਲਦਾ ਪਿਆ ਹੁਣ, ਤੇ ਉਹੀ ਮੇਰੇ ਕਹਿਣ ਤੋਂ ਭਾਓ ਇਹ ਹੈ ਕਿ, ਉਹ ਜਿਹੜਾ ਉੱਥੇ ਲੰਗਰ ਚੱਲ ਰਿਹਾ, ਦਰਬਾਰ ਸਾਹਿਬ। ਉਹ ਬੰਦਗੀ ਵਾਲਿਆਂ ਦੀ ਕਮਾਈ ਏ।
ਬਰਕਤਾਂ ਨੇ। ਵ
ਬਰਕਤ। ਹਾਲ ਸਿੱਖ ਉੱਥੇ ਦਸਵੰਦ ਦਿਨਦੇ। ਨੇ ਸਿੱਖ ਕਿਉਂ ਚੜ੍ਹਦੀ ਕਲਾ ਵਿੱਚ ਨੇ, ਇਸੇ ਕਰਕੇ। ਦਸਵੰਧ ਦੀ ਬਰਕਤ, ਗੁਰੂਆਂ ਨੇ ਰਸ ਸ ਦੱਸੀਆਂ ਹੋਰ, ਤੁਸੀਂ ਸੁਣਾਓ।
ਬਾਜੀ ਬਸ ਵਧੀਆ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ, ਵੀਹ ਰੁਪਈਆ ਦਾ ਲੰਗਰ ਚਲਾਇਆ ਸੀ ਨਾ? ਉਹ, ਉਹ, ਉਹ ਵੀ ਕਿਰਪਾ ਗੁਰੂ ਨਾਨਕ ਸਾਹਿਬ ਦੀ। ਉਹ ਰੁਕਦਾ ਨੀ ਵੀਹ ਰੁਪਏ ਦਾ ਲੰਗਰ।
ਬਿਲਕੁਲ -ਬਿਲਕੁਲ ਅਗਰ ਉਹ ਦੋ ਵੀਹ ਰੁਪਈਏ ਨੂੰ ਆਪਾਂ ਉਹ ਕਰੀਏ ਨਾ ਮਲਟੀਪਲਾਈ, ਤਾਂ ਪਤਾ ਨੀ ਕਿਤਨ ਹਜ਼ਾਰ ਕਰੋੜ ਬਣ ਜਾਣਗੇ ਹੁਣ ਤੱਕ ਤੇ।
ਬਿਲਕੁਲ ਸਹੀ ਗੱਲ ਹੈ ਜੀ, ਇਹ ਚੱਲਦਾ ਪਿਆ ਮਹਾਰਾਜ ਦੀ ਕਿਰਪੈ।
ਹਾਂ
ਦੁਨੀਆਂ ਤੱਕ ਚੱਲਦਾ ਰਹੇਗਾ, ਰੁਕਦਾ ਨਹੀਂ।
ਬਿਲਕੁਲ- ਬਿਲਕੁਲ।
ਹਾਂਜੀ, ਹਾਂਜੀ।
ਹੋਰ ਕੁਛ ਪਰਿਵਾਰ ਠੀਕ ਹੈ ਸਭ।
ਸਭ ਵਧੀਆ ਜੀ ਸਭ ਵਧੀਆ, ਪਰਿਵਾਰ ਠੀਕ ਠਾਕ ਹਾਂ ਉਹ ਵੀ ਕਹਿ ਰਹੇ ਨੇ, ਕਿ ਚਲੋ ਕਿਤੇ ਘੁੰਮਾ ਲਿਆਓ।
ਹਾਂ ਨਹੀਂ-ਨਹੀਂ ਇੱਕ ਵਾਰੀਂ ਹੋ ਆਓ।
ਹਾਂ, ਨਹੀਂ
ਸਾਲ ਦੇ ਵਿੱਚ ਇੱਕ ਵਿੱਚ ਇੱਕ ਦੋ ਚੱਕਰ ਲਾ ਲਿਆ ਕਰੋ।
ਹਾਂਜੀ-ਹਾਂਜੀ।
ਸਾਲ ਵਿਚ ਇੱਕ ਦੋ ਚੱਕਰ ਲਾ ਲਿਆ ਕਰੋ। ਤੇ ਹੋਰ ਕੋਈ ਨਵੀਂ ਤਾਜ਼ੀ ਆਪਣੇ ਇਲਾਕੇ ਦੀ।
ਨਵੀਂ ਤਾਜ਼ੀ ਬਸ ਠੀਕ ਚੱਲ ਕੈਰੀ ਇੱਥੇ ਸਭ ਆਪਣਾ ਕਾਰੋਬਾਰ ਚੱਲਦੇ ਨੇ ਸਭ ਤੇ ਜਿਹਨੇ ਜਿੰਨ ਬਣਾਏ ਰੱਬ ਨੇ
ਅੱਛਾ।
ਹਾਂ ਕਈ ਆਪਣੇ ਪਿਆਰ ਲੈ ਗਏ ਨੇ, ਜਿਨ੍ਹਾਂ ਨੇਂ ਸ਼ੁਰੂ ਕੀਤੇ ਨੇਂ ਔਨਲਾਇਨ ਬਿਜ਼ਨਸ ਨੂੰ ਕੀ ਕੀਤਾ ਹੋਇਆਂ। ਹਾਂ, ਉਹ ਕਾਰਨ ਹਾਂਜੀ।
ਕੋਈ ਗੈਸਟ ਆ ਗਏ ਨੇਂ ਮੇਰੇ ਤੇ ਆਪਾਂ ਨੂੰ ਕਾਫ਼ੀ ਟਾਇਮ ਹੋ ਗਿਆਂ ਹੁਣ ਓਕੇ ਠੀਕ ਹੈਂ ਜੀ‌, ਸਸ ਰੀ ਕਾਲ।